ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਅਸੀਂ ਕਰ ਕੇ ਦੇਖ ਰਹੇ ਸੀ ਸਾਡੀ ਪ੍ਰੋਫਾਈਲ ਹੋਗੀ ਅਪਡੇਟ ਕੇ ਨਈ ਫੇਰ ਅਸੀਂ ਤੁਹਾਡਾ ਨੰਬਰ ਲਾਇਆ ਤੇ ਮਿਲ ਗਈ ਕਾੱਲ।
ਅੱਛਾ ਅੱਛਾ।
ਬਿਜੀ ਤਾਂ ਨਹੀਂ ਸੀ।
ਨਾ ਨਾ ਬਸ।
ਹਮ ਅੱਛਾ ਡਿਨਰ ਕਰ ਲਿਆ।
ਹਾਂਜੀ।
ਡਿਨਰ ਕਰ ਲਿਆ?
ਬਸ ਖਾਣ ਲੱਗ ਰਹੇ ਹਾਂ।
ਓਕੇ।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
ਠੀਕ ਆ ਫਿਰ ਤੰਗ ਤਾਂ ਨਹੀਂ ਕੀਤਾ।
ਨਹੀਂ ਨਹੀਂ।
ਅੱਛਾ ਕਿੱਥੇ ਸੀ ਘਰੇ ਆਏ ਹੋਏ ਸੀ।
ਨਾ ਨਾ ਸਸੁਰਾਲ।
ਅੱਛਾ।
ਹਮ।
ਤਾਂ ਪ੍ਰਭ ਕਹਿ ਰਹੇ ਦਿਨੇ ਆਵਾਜ਼ ਸੁਣ ਕੇ ਮੰਮਾ ਤੁਹਾਨੂੰ ਵੀ ਆਂਦੀ ਐ ਪੰਜਾਬੀ ਚ ਗੱਲ ਕਰਨੀ। ਮੈਂ ਹੁਣ ਕੰਨੂੰ ਦਾ ਫੋਨ ਆਇਆ ਸੀ। ਤਾਂ ਦੂਜੇ ਫੋਨ ਚ ਵੀਡੀਓ ਬਣਾ ਰਿਹਾ ਦੇਖੋ ਮੇਰੀ ਮੰਮਾ ਕੀ ਕਰਦੀ ਪਈ ਹੈ। ਮੇਰੀ ਮੰਮਾ ਨੂੰ ਪੰਜਾਬੀ ਆਂਦੀ ਹੈ।
ਹਮ ਹਮ ਹਮ ਹਮਮ।
ਹਮ ਹੈਲੋ।
ਇਹਨੇ ਸੁਣੀ ਨੀ ਆ ਨਾ ਹੋਣੀ ਤਦੇ।
ਹਾਂ ਇਹਨੇ ਸੁਣੀ ਨੀ ਹੋਣੀ ਮਤਲਬ ਕੀ ਸੀ ਕੋਲਜ ਚ ਤਾਂ ਸਾਰੇ ਫਰੈਂਡ ਮੋਸਟਲੀ ਹੋਈ ਸੀ ਪਰ ਘਰੇ ਕਦੀ ਯੂਜ ਨਹੀਂ ਕੀਤੀ ਘਰੇ ਓਹੀ ਆਪਣੀ ਮਦਰ ਟੰਗ ਰਹਿੰਦੀ ਐ ਹਮ।
ਤਾਂਹੀ ਹੈ।
ਇਸ ਕਰਕੇ ਹਾਂ। ਜਿੱਦਾਂ ਕੰਨੂੰ ਨੂੰ ਵੀ ਆਂਦੀ ਹੈ ਬਟ ਉਹਨਾਂ ਦੇ ਘਰੇ ਉਹੀ ਹਾਂ ਪਰ ਉਹਨਾਂ ਦੇ ਘਰੇ ਉਹੀ ਹੋ ਗਿਆ ਨਾ ਰੂਟੀਨ ਜਾ ਹੋਗੇ ਤਾਂ ਹੈਬਚਯੂਲ ਜ ਹੋਗੇ ਹਾਂ।
ਹਮ।
ਇਸ ਕਰਕੇ।
ਮੈਂ ਬੋਲਦੀ ਹੁੰਦੀ ਸੀ ਥਰਡ ਈਅਰ ਤੱਕ ਮੈਂ ਪੂਰੀ ਪੰਜਾਬੀ ਬੋਲੀ ਏ।
ਹਾਂ ਅਸੀਂ ਵੀ ਥਰਡ ਈਅਰ ਦਾ ਕਿਉਂਕਿ ਸਾਡੇ ਸਕੂਲੇ ਵੀ ਸਾਡੇ ਸਾਰਾ ਜਿਹੜਾ, ਹਾਂ ਸਰਦਾਰਨੀਆਂ ਸੀ ਸਾਡਾ ਹਾਂ, ਅੱਜ ਕਾਲੇਜ ਚ ਵੀ ਤੇ ਨਾਲੇ ਫਿਰ ਹੋਰ ਸਕੂਲੇ ਗਏ ਤਾਂ ਸਕੂਲੇ ਵੀ ਹੋ ਹੀ ਨੇ, ਪਰ ਕਦੇ ਇੱਦਾਂ ਨਹੀਂ ਗੱਲ ਕੀਤੀ।
ਹਮ ਉਹ ਤਾਂ ਥਰਡ ਈਅਰ ਤੋਂ ਬਾਅਦ ਫਿਰ ਹਿੰਦੀ ਬੋਲ ਬੋਲਣੀ ਸ਼ੁਰੂ ਕਰਤੀ ਸੀ।
ਇਹ ਤਾਂ ਹੈ।
ਫੇਰ ਉਹ ਕੁੜੀਆਂ ਨੀ ਰਹੀ ਫਰੈਂਡਸ ਸਾਰੇ ਅੜਗ ਹੋ ਗਏ।
ਹਮ ਹਾਂ ਫੇਰ ਸਾਰੇ ਅਲੱਗ ਅਲੱਗ ਹੋ ਜਾਂਦੇ।
ਹਾਂ ਆਡਾ ਜਾਂਦਾ ਨਾ ਫੇਰ ਫੇਰ ਨੀ ਬੋਲੀ ਜਾਂਦੀ।
ਹਮ ਫੇਰ ਸਾਰੇ ਆਪਣੀ ਆਪਣੀ ਲਾਈਫ ਚ ਬਿਜੀ ਹੋ ਜਾਂਦੇ ਨੇ। ਟਾਈਮ ਹੀ ਨਹੀਂ ਮਿਲਦਾ।
ਹਾਂਜੀ।
ਮੈ ਕਿਹਾ ਫੇਰ ਸਾਰੇ ਬਿਜ਼ੀ ਹੋ ਜਾਂਦੇ ਨੇ ਤੇ ਟਾਈਮ ਹੀ ਨਹੀਂ ਮਿਲਦਾ।
ਹਾਂਜੀ- ਹਾਂਜੀ ਇਹ ਤਾਂ ਹੈ।
ਹ ਇਹਦੇ ਚ ਆਵਾਜ਼ ਦੀ ਬਹੁਤ ਦਿੱਕਤ ਆ।
ਆਵਾਜ਼ ਦੀ ਇਹਦੇ ਚ ਕੱਟਦੀ ਹੈ।
ਹਾਂ ਕੱਟਦੇ ਵੀ ਹੈ ਤੇ ਨਾਲੇ ਸਲੋ ਵੀ ਆ ਬਹੁਤ ਹਮ।
ਹੋਰ।
ਹੋਰ, ਰਿਜੂ ਕੀ ਕਰਦੇ ਪਏ ਸੀ।
ਜੀਜੂ ਰੋਟੀ ਖਾਂਦੇ ਪਈ ਸੀਗੇ, ਮੈਂ ਬਾਹਰ ਆਈ ਹਾਂ।
ਅੱਛਾ, ਉਹਨਾਂ ਚ ਫੋ ਉਹਨਾਂ ਦੇ ਫੋਨ ਤੋਂ ਵੀ
ਹਾਂ ਕਰਲੀ -ਕਰਲੀ ਉਹ ਤਾਂ ਉਹ ਤਾਂ ਫਲੋਟ ਕਰਨ ਲੱਗ ਗਏ ਸੀ ਮੈਂ ਕਿਹਾ ਰਹਿਣ ਦੋ
ਹੈਂ।
ਉਹ ਤਾਂ ਫਲੋਟ ਹੀ ਕਰਨ ਲੱਗ ਗਏ ਸੀਗੇ।
ਹਾਂ, ਕਿਆ ਹੁਣ ਤਾਂ ਵਿਆਹ ਹੋ ਗਿਆ।
ਹੁਣ ਤਾਂ ਵਿਆਹ ਹੋ ਗਿਆ ਮੇਰਾ, ਹਮ ਮੈਂ ਕਿਹਾ ਹੁਣ ਫਲੋਟ ਕਰਨ ਨਾਲੋਂ ਕੁਛ ਨੀ ਹੋਣਾ। ਮੈਂ ਪੁੱਛਿਆ, ਮੈਂ ਕਿਹਾ ਤੁਸੀਂ ਮੈਰਿਡ ਹੋ ਕਹਿੰਦੇ ਨਾ ਮੈਂ ਨੀ ਮੈਰਿਡ
ਹਾਂ ਕਿਆ ਫੇਰ ਨਿਆਣਾ ਕਿਹਦਾ। ਇਹ ਇੰਟਰਨੈਟ ਡਾਊਨਲੋਡ ਕੀਤਾ ਸੀ।
ਮੈਂ ਕਹਿੰਦੇ, ਮੈਂ ਕਿਹਾ ਕਿੰਨੇ ਸਾਲਾਂ ਦੇ ਹੋ ਗਏ ਕਹਿੰਦੇ ਤੀਹ ਸਾਲਾਂ ਦਾ ਹੋ ਗਿਆ ਮੈਂ, ਮੈਂ ਕਿਹਾ ਫੇਰ ਹਜੇ ਤ ਮੈਰਿ ਮੈਰਿਜ ਨਹੀਂ ਹੋਈ ਤੁਹਾਡੀ।
ਹਮ।
ਕਹਿੰਦੇ ਕੁੜੀ ਲੱਭਦਾ ਪਿਆ ਮੈਂ, ਮੈਂ ਕਿਹਾ ਅੱਛਾ ਆ। ਕਹਿੰਦੇ ਤੁਸੀਂ, ਤੁਸੀਂ ਵੀ ਮੈਰਿਡ ਹੋ ਮੈਂ ਕਿਹਾ ਮੇਰਾ ਤਾਂ ਨਿਆਣਾ ਹੈ ਇੱਕ।
ਹਾਂ।
ਕਹਿੰਦੇ ਨਹੀਂ ਤਾਂ ਤੁਹਾਡੇ ਨਾਲ ਕਰ ਲੈਂਦਾ ਮੈਂ ਗੱਲਬਾਤ, ਮੈਂ ਕਿਹਾ ਅੱਛਾ, ਮੈਂ ਕਿਹਾ ਠੀਕ। ਕਾਹ।
ਠੀਕ -ਠੀਕ ਹੈ।
ਹਾਂ- ਹਾਂ -ਹਾਂ।
ਹਦੀ।
ਵਧੀਆ।
ਹੋਰ, ਛੋਟੂ ਕੀ ਕਰ ਰਿਹਾ? ਏ ਟੀ ਵੀ ਦੇਖ ਰਹੇ ਸੀ। ਹਾਂਜੀ, ਹਲੇ ਤਾ ਚਾਰ ਮਿੰਟ ਈ ਹੋਏ ਨੇ। ਪੁੱਛਦੇ ਆਂ ਜੇ ਗੱਲ ਕਰਾਂਗੇ, ਇੰਨਾਂ ਨੂੰ ਤਾਂ ਪੂਰੀ ਪੰਜਾਬੀ ਆਉਂਦੀ ਏ।
ਅੱਛਾ, ਅੱਛਾ।
ਹਿਮਾਂਸ਼ੀ ਨਾਲ ਗੱਲ ਕਰੋਗੇ ਪੰਜਾਬੀ ਚ, ਹੁਨ ਪੰਜਾਬੀ ਜਾਲਾ ਮੂੜ ਨੀ ਐ।
ਯਾਰ ਡਪੈਂਡ ਕਰਦਾ, ਸੱਚੀ ਕੈ ਰੀ ਆਂ ਮੈਂ, ਡਿਪੈਂਡ ਕਰਦਾ ਏ। ਐਨਾ ਦਾ ਵੀ ਮੂੜ ਨੀ ਸੀ, ਪਰ ਫੇਰ ਵੀ ਯਾਰ ਮੈਂ ਤਾ ਯਾਰ ਮੇਰਾ ਥੋੜਾ ਜਾ ਹੋ ਜਾਨਾ ਪ੍ਰੋਫਿਟ
ਹਾਂ ਸਈ ਐ, ਕਰਾਂਗੀ ਇਨਾਂ ਦੇ ਫੋਨ ਚ ਵੀ ਡਾਊਨਲੋਡ
ਹਾਂ ਇਹਨਾਂ ਨੇ ਤਾਂ ਅਨਇੰਸਟਾਲ ਹੀ ਕਰਤਾ।
ਅੱਛਾ। ਬਸ ਇੱਕ ਵਾਰ ਗੱਲ ਕਰਕੇ ਅੱਛਾ।
ਮੈਂ ਕਿਹਾ ਜੇ ਮੈਂ, ਮੈਂ ਤੁਹਾਡਾ ਦਿਮਾਗ ਖਾਣਾ ਹੋਇਆ ਫੇਰ ਮੈਂ ਕਿੱਥੇ ਜਾਊਂਗੀ।
ਹਾਂ ਕਿਸ ਬਹਾਨੇ ਅਸੀਂ ਗਲ ਤਾਂ ਕਰ ਰਹੇ ਹਾਂ।
ਹੋਰ ਕੀ, ਪਰ ਨਾ ਜੀ ਉਹੀ ਤੁਹਾਨੂੰ ਪਤਾ ਹੀ ਹੈ।
ਏ ਤਾਂ ਹੈ।
ਹੂੰ।
ਹੋਰ, ਹੁਨ ਤਾਡੇ ਕਿੰਨੇ ਟਾਸਕ ਕੰਪਲੀਟ ਹੋ ਗੇ?
ਮੇਰਾ ਯਾਰ ਇੱਕ ਕੋਲ ਹੋਰ ਰੈ ਗਈ, ਬਸ।
ਅੱਛਾ, ਮਤਲਬ ਕਰਨ ਆਲੀ, ਅੱਛਾ ਤਿਨ ਸੁਨੀਆਂ, ਤੇ ਤਿੰਨ ਕਰਨੀਆਂ।
ਬਸ ਕੋਲ ਹੋ ਜਾਵੇ, ਭਾਵੇਂ ਚਾਏ ਆ ਜੇ, ਪਾਵੇਂ ਚਾਏ ਕਾਰ ਲੋ।
ਹਾਂ, ਹੁਨ ਕਿੰਨੀ, ਈ ਕਿੰਨੀ ਰੈਗੀ ਤਿੰਨ?
ਇੱਕ ਰੈਗੀ ਹੁਨ
ਕੇ ਦੋ ਹੋਗੀ?
ਤਿੰਨ ਹੋ ਗਿਆਂ ਸੀ, ਦੋ ਰੈ ਗਿਆਂ ਸੀ, ਹੁਨ ਤਾਡਾ ਆ ਗੇਆ ਹੁਨ ਇੱਕ ਰੈਗੀ।
ਅੱਛਾ, ਪਾੰਜ ਕੋਲਾਂ ਨੇ।
ਪਾੰਜ ਜੇ।
ਅੱਛਾ, ਠੀਕ ਐ, ਮੇਰੀ ਹੋਨ ਇੱਕ ਤੁਆਡੇ ਨਾਲ ਸਵੇਰੇ ਕੀਤੀ ਸੀ, ਹੁਨ ਕੰਨੂੰ ਦਾ ਆਯਾ ਸੀ, ਤੇ ਏ ਮੈਂ ਕਰ ਲੇਆ ਮੀਨਸ ਟੂ ਰੈਗੀਆ ਨੇ।
ਹਾਂ, ਹੁਨ ਟੂ ਰੈਗਿਐ, ਹਾਂ।
ਹੂੰ, ਹਾਂ।
ਮੈਂ ਵੀ ਕੰਨੂੰ ਨੂੰ ਪੁੱਛੇਆ ਸੀ, ਮੈਂ ਕੇਆ ਫ੍ਰੀ ਐ? ਫੇਰ, ਓ ਪੈਰੀ ਆਯਾ ਹੋਣਾ?
ਹਾਂ, ਓ ਆਏ ਹੋਏ ਸੀ ਹੋਨੀ
ਹੂੰ, ਤਾ ਕਰਕੇ ਮੈ ਕੇਆ, ਚਲੋ ਠੀਕ ਐ ਤੂੰ ਫ੍ਰੀ ਹੋਕੇ ਈ ਕਰਲੀਂ।
ਹਾਂ। ਓ ਮੰਮੀ ਹੋਰ ਮੈ ਦੱਸੇਆ ਸੀ ਨਾ, ਸਵੇਰੇ ਗਏ ਹੋਏ ਸੀ, ਹਾਂ ਤੇ ਫੇਰ ਮੇਰੀ ਮੈਂ ਜਾ ਨੀ ਪਾਈ, ਤਾ ਇਸ ਕਰਕੇ ਫੇਰ ਓਨੂੰ ਰੁਕਨਾ ਪੇਆ।
ਹੂੰ, ਏ ਤਾ ਹੈ।
ਹੂੰ।
ਠੀਕ ਐ।
ਹੂੰ।
ਹਜੇ ਤਾ ਰਊਗੀ।
ਹਾਂ, ਉਦੇ ਨਾ ਐਕਚੁਲੀ ਖਾਂਸੀ ਜੀ ਹੋਗੀ ਸੀ, ਜਿੱਥੇ ਓਦਾ ਏਰੀਆ ਏ ਨਾ ਓਥੇ ਕਾਫੀ ਫੈਕਟਰੀਆਂ ਨੇ, ਤਾ ਏਨੂੰ ਵੀ ਜਿੱਦਾਂ ਪਾਪਾ ਨੂੰ ਹੈਨਾ ਅਲਰਜੀ ਜੀ, ਮੈਨੂੰ ਵੀ ਇੱਦਾ ਈ ਸੀ, ਹਾਂ ਮਤਲਬ ਇੱਥੇ ਰੈ ਕੇ। ਤੇ ਇਨੂੰ ਉੱਥੇ ਜਾ ਕੇ ਜਾਦਾ ਖਾਂਸੀ ਜਿ ਛਿੜੀ, ਤਾ ਓ ਠੀਕ ਈ ਨੀ ਹੋਈ।
ਹੂੰ, ਹੂੰ, ਹੂੰ।
ਤਾਂ ਓਦੇ ਕਰਕੇ ਓਦੇ 'ਚ ਕਾਫੀ ਵੀਕਨੈਸ ਜੀ ਆ ਗਈ, ਤਾਂ ਵੀਕਨੈਸ ਕਰਕੇ ਏਦੇ ਕੋ ਵੀ ਚੱਕ ਕਰਾਨ ਲੱਗ ਪਏ, ਤਾਂ ਫਿਰ ਡੋਕਟਰ ਹੁਨ ਹਰ ਵੀਕ ਮਤਲਬ ਜ ਕਬੀ ਕਵੀ ਵਿੱਚ ਚ, ਹਾਂ ਚੈਕਪ ਤੇ ਇੰਜੈਕਸ਼ਨ ਲੱਗਦੇ ਨੇ ਓ ਤਾਕਤ ਦੇ
ਹੂੰ, ਹੂੰ, ਹੂੰ।
ਹਾਂ ਕਿ ਅੰਦਰ ਤੋਂ ਵੀਕਨੈਸ ਜੀ ਪੂਰੀ ਹੋ ਜਾਵੇ
ਹਾਂ ਯਾਰ ਵਿਆਹ ਤੋਂ ਬਾਅਦ ਨਾ ਬਹੁਤ ਤੰਗੀ ਆਉਂਦੀ ਹੈ ਸੱਚੀ
ਬਹੁਤ ਤੰਗੀ ਕਹਿਣਾ ਆਸਾਨ ਹੈ ਬਈ ਹਾਂ ਵਿਆਹ ਤੋਂ ਬਾਅਦ ਹਾਂ ਵਿਆਹ ਕਰਾਉਣਾ ਮਤਲਬ ਸਭ ਕੁਛ ਚੇਂਜ ਉਹਦਾ
ਸਈ ਗੱਲ ਐ, ਸਬ, ਸਬ ਕੁਛ ਚੇਂਜ ਹੋ ਜਾਂਦਾ ਯਾਰ, ਪਤਾ ਕੀ ਵਿਆ ਤੋਂ ਪੈਲਾਂ ਨਾ, ਅਸੀਂ ਇੱਕ ਵੀ ਦਵਾਈ ਨੀ ਖਾਦੀ ਹੁੰਦੀ ਇੱਕ
ਕਈ, ਸਈ ਗੱਲ ਐ, ਕਦੇ ਫੀਵਰ ਹੋ ਗੇਆ
ਕਦੇ ਵੀ ਨੀ ਖਾੱਦੀ, ਕਦੇ ਵੀ, ਤੇ ਵਿਆ ਤੋ ਬਾਦ ਐਦਾ ਦਵਾਈਆਂ ਦੀ ਆਦਤ ਪੈਂਦੀ ਐ, ਓ ਕਦੇ ਜਾਂਦੀ ਈ ਨੀ। ਸਈ ਗਾੱਲ ਐ, ਕਦੇ ਕ ਕੁੱਛ, ਕਦੇ ਕੁਛ ਖਾ ਲੋ ਕਦੇ ਆਏਰਨ ਦੀ ਕਮੀ ਹੋ ਗਈ ਕਦੇ
ਹਾਂ ਕਦੇ ਮੈਂ ਆਪ ਮਲਟੀਵਿਟਾਮਿਨ ਵਿੱਚ, ਵਿੱਚ ਕਦੇ, ਕਦੇ ਖਾਂਦੇ ਰੈਂਦੇ ਜਿੱਦਾਂ, ਇੱਕ ਮ੍ਹੀਨੇ ਵੀ ਜੇ ਸਿਕੀਪ ਹੋ ਜਾਵੇ ਤਾਂ ਫੇਰ ਬੋੜੀ ਪੇਨ ਸਟਾਟ ਹੋ ਜਾਂਦੀ ਆ।
ਹੁਣ ਬੋਡੀ ਚੈੱਕਅਪ ਕਰਵਾਇਆ ਅੱਖ ਕਰਕੇ ਮੇਰੀ ਅੱਖ ਥੋੜੀ ਜਿਹੀ ਬਲਰ ਚੱਲ ਰਹੀ ਹੈ ਨਾ
ਅੱਛਾ
ਤਾਂ ਕਰਕੇ ਉਹ ਫਿਰ ਡਾਕਟਰ ਕਹਿੰਦਾ ਪ੍ਰੈਗਨੈਂਸੀ ਜਿਹੜਾ ਜਦੋਂ ਅਹ ਵਿਰਾਜ ਹੋਣ ਵਾਲਾ ਸੀ
ਹਾਂ ਹਾਂ ਹਾਂ
ਤਾਂ ਬੀ ਪੀ ਦੀ ਪ੍ਰੋਬਲਮ ਆ ਗਈ ਸੀ
ਅੱਛਾ ਹਾਂ
ਫਿਰ ਉਹ ਜ਼ਿਆਦਾ ਹੀ ਮਤਲਬ ਬਲਰਨੈਸ ਹੋ ਗਈ ਸੀ ਘਰਦਿਆਂ ਨੂੰ ਕਿਹਾ ਮੈਂ ਮੈਂ ਕਿਹਾ ਦਿਖਾਲਓ ਕਿਸੇ ਨੇ ਇੱਕ ਅੱਖ ਨਾਲ ਤਾਂ ਕੁੱਛ ਵੀ ਨੀ ਦਿਖਦਾ
ਅੱਛਾ ਮਤਲਬ ਉਹ ਉਸੇ ਟਾਈਮ ਏਦਾਂ ਦਾ ਕੁਛ ਹੋ ਗਿਆ ਨਾ
ਹਾਂ ਬੀ ਪੀ ਵੱਧ ਗਿਆ ਮੇਰਾ
ਬੀ ਪੀ ਵੱਧ ਗਿਆ ਤਾਂ ਬੀਪੀ ਕਰਕੇ ਉਹ ਚੱਕਰ ਆ ਰਹੇ ਹੋਣੇ ਉਸ ਟਾਈਮ
ਹਾਂ
ਹੂ,,,
ਫਿਰ ਘਰਦਿਆਂ ਨੇ ਗੌਰ ਗੌਰ ਨੀ ਕੀਤੀ ਮੈਂ ਕਿਹਾ ਦਿਖਾ ਲੋੋ ਦਿਖਾ ਲੋ ਹੁਣ ਜਦ ਡਾਕਟਰ ਕੋਲ ਗਈ ਉਹਨੇ ਕਿਹਾ ਕਿ ਬਈ ਇਹ ਤਾਂ ਬੁੱਲੀ ਠੱਪ ਹੋ ਗਈ ਹੈ ਤੇ ਕਹਿ ਨੀ ਸਕਦਾ ਕੁਛ ਮੈਂ ਕਿ ਵੀ ਠੀਕ ਹੋ ਗਿਆ ਨਹੀਂ ਪਰ ਹੁਣ ਪਹਿਲਾਂ ਨਾਲੋਂ ਫ਼ਰਕ ਹੈ
ਫਿਰ ਤਾਂ ਕਾਫ਼ੀ ਦਿੱਕਤ ਆ
ਬਹੁਤ ਜ਼ਿਆਦਾ
ਫਿਰ ਤੁਸੀਂ ਹੁਣ ਜੋਬ ਤੇ ਨਹੀ ਜਾ ਰਹੇ
ਨਾ ਹਜੇ ਸਕਿਪ ਮੈਂ ਛੁੱਟੀਆਂ ਦਿੱਤੀ ਸੀ ਮਤਲਬ ਵਿਦਾਓਟ ਪੇ ਕਰਤਾ ਮੈਂ ਆਫਿਸ ਚ ਮੇਰੀ ਮੇਰੀ ਥਾਂ ਤੇ ਕੋਈ ਹੋਰ ਰੱਖ ਲਿਆ ਨਾ
ਅੱਛਾ ਮਤਲਬ ਪਹਿਲੇ ਜਦ ਵਿਰਾਜ ਹੋਇਆ ਤਦ ਤੱਕ ਤਾਂ ਤੁਸੀਂ ਪੇਡ ਸੀ
ਪੇਡ ਸੀ ਹਾਂ ਹੁਣ ਹੁਣ ਵਿਦਊਟ ਲੀਵ ਤੇ ਚੱਲ ਗਏ
ਅੱਛਾ ਮਤਲਬ ਜਦ ਜਾਣਾ ਹੋਏ ਤਾਂ ਫਿਰ ਉਹ ਜੁਆਇਨ ਮਤਲਬ ਰੱਖ ਲੈਣਗੇ ਅੱਛਾ ਫਿਰ ਸਕਿਪ ਕਿਉਂ ਕੀਤਾ
ਵਿਰਾਜ ਵੀ ਛੋਟਾ ਹੈ ਨਾਲੇ ਅੱਖ ਵੀ ਹੈ ਤੇ ਸੁਸਰਾਲ ਚ ਮੈਂ ਇੰਨਾ ਭਰੋਸਾ ਨਹੀਂ ਕਰ ਸਕਦੀ
ਹਾਂ ਉਹ ਤਾਂ ਹੁੰਦਾ ਹੀ ਨਹੀ ਅਡਜਸਟ ਜਦ ਸਕੂਲ ਜਾਣ ਲੱਗਜੂਗਾ ਨਾ ਫਿਰ ਹੋਜੂਗਾ ਅਜਸਟ
ਹਾਂ ਹਾਂ ਹਾਂ
ਮੈਂ ਵੀ ਏਦਾਂ ਹੀ ਕੀਤਾ ਸੀ ਜਦ ਪ੍ਰਭ ਹੋ ਗਿਆ ਫਿਰ ਵਨ ਈਅਰ ਦਾ ਸਕਿਪ ਕੀਤਾ ਸੀ ਕਿਉਂਕਿ ਬਹੁਤ ਘੱਟ ਹੁੰਦਾ ਸੀ ਏਦਾਂ ਇੱਧਰ ਵੱਲੋਂ ਤਾਂ ਕੋਈ ਵੀ ਨੀ ਰੱਖ
ਨਹੀਂ। ਨਹੀਂ। ਮ।
ਨਾ। ਟਰਸਟ। ਕਰ। ਸਕਦੇ। ਆ। ਨਾ। ਉਹ। ਤਾਂ। ਹੁੰਦੀਆਂ। ਹੀ। ਨਹੀਂ। ਬਸ। ਗੱਲਾਂ। ਇਹਨਾਂ। ਨੂੰ। ਤਾਂ। ਸਿੱਧਾ। ਗੱਲਾਂ। ਕਰਨ। ਆਉਂਦੀਆਂ। ਨੇ। ਸਿਰਫ। ਇਸ। ਥਾਂ। ਦੀ। ਗੱਲ। ਕਰ। ਕਰਲੋ। ਉਸਥਾਂ। ਦੀ। ਗੱਲ। ਕਰਲੋ। ਫਲਾਣਿਆਂ। ਦੀ। ਗੱਲ। ਕਰਲੋ।
ਉਹ ਵੀ ਨੀ ਹੁੰਦੀਆਂ ਨਾ ਚੱਜ ਨਾਲ ਛੱਡਦਾ ਦਈਏ। ਪਰ ਚੱਜ ਨਾ ਗੱਲ ਵੀ ਨਹੀਂ ਹੁੰਦੀ ਨਾ
ਨਾ ਇਹ ਤਾਂ ਹੈ ਹੀ ਨਹੀਂ ਫਿਰ ਸਾਡੀ ਮਾਵਾਂ ਕਿੱਦਾਂ ਕਰਦੀਆਂ ਨੇ। ਉਹ ਵੀ ਤਾਂ ਰੱਖਦੀਆਂ ਨਿਆਣੇ ਦਾ ਧਿਆਨ।
ਕਰਰੀਏ।
ਹੂ ਉਹ ਵੀ ਤਾਂ ਬੁੱਢੀਆਂ ਹੋ ਗਈਆਂ ਨੇ ਉਹ ਵੀ ਤਾਂ ਰੱਖਦੀਆਂ ਘਰ ਦਾ ਕੰਮ ਵੀ ਕਰਦੀਆਂ ਨੇ। ਤੇ ਨਿਆਣਿਆਂ ਵੀ ਰੱਖ ਰਆਂ ਨੇ ਸਾਰਾ ਕੁਛ। ਕਰਹੀ ਨੇ ਫਿਰ ਇਹਨਾਂ ਨੂੰ ਜ਼ਿਆਦਾ ਆਰਾਮ ਲੱਗੇ ਹੋਏ ਨੇ ਹੱਡ ਆਰਾਮ ਹੋ ਗਈਆਂ ਨੇ ਅਸਲੀ ਗੱਲ ਹੈ ਆ।
ਸਹੀ ਗੱਲ ਹੈ।
ਹੂ,,,
ਮੈਂ ਤਾਂ ਗੱਲ ਹੀ ਨਹੀਂ ਕਰਦੀ ਉਹਦੇ ਨਾਲ।
ਹਾਂ। ਮੈਂ। ਤਾਂ। ਕਦੋਂ। ਦਾ।
ਮੈਂ। ਤਾਂ। ਠੀਕ। ਹੈ। ਮਤਲਬ। ਜਿ। ਗੱਲ। ਹੋਊਗੀ।
ਹਾਂ। ਇਹ। ਤਾਂ। ਹੈ। ਹੀ। ਬੰਦੇ। ਨੂੰ। ਆਪ। ਵੀ। ਤਾਂ। ਸਹੀ। ਹੋਣਾ। ਚਾਹੀਦਾ। ਹੋਰ। ਤੁਹਾਡੀ। ਨਨਾਣ। ਵੀ। ਤਾਂ। ਤੁਹਾਡੇ। ਕੋਲ। ਹੀ। ਰਹਿੰਦੀ। ਹੈ।
ਉਹਦਾ। ਉ। ਤੇ।
ਹਾਂ। ਅੱਛਾ। ਉਹ। ਆਪਣੇ। ਘਰ। ਆੇ। ਕੋਲ। ਕਿਉਂ। ਨਹੀਂ। ਜਾਂਦੀ।
ਯਾਰ। ਉਹ। ਕਹਿੰਦੀ। ਹੈ। ਬ। ਮੈਂ। ਉੱਥੇ। ਰਹਿਣ। ਸਕਦੀ। ਸਕੂਲਿੰਗ। ਕਿੱਥੋਂ। ਹੋਊਗੀ। ਇਹ।
ਕਿਉਂ। ਉਹ। ਕੋਈ। ਜਮੀ। ਗਾ। ਗਾ। ਚ। ਜਾਂਂਦਾ।
ਯਾਰ। ਉਹਦਾ। ਜਿਹੜੇ। ਸਹੁਰੇ। ਹੈ। ਨਾ। ਉਹ। ਮੰਦਿਰ। ਚ। ਰਹਿੰਦੇ। ਆ।
ਅੱਛਾ।
ਉਹ। ਪੰਡਿਤ। ਹੈ। ਨਾ। ਤੇ। ਮੰਦਿਰ। ਚ। ਰਹਿੰਦੇ। ਆ। ਉਹ। ਜਿਹੜਾ। ਉਹਦਾ। ਘਰ। ਸੀਗਾ। ਤੇ। ਉਹ। ਉਹ। ਉਹ। ਵੇਚਦਾ। ਉਹਦੀ। ਜਠਾਣੀ। ਨੇ।
ਹਮ। ਅੱਛਾ। ਤੇ। ਉਹਦਾ। ਘਰ। ਆਾ। ਕਿੱਥੇ। ਰਹਿੰਦਾ।
ਘਰ। ਵਾਲਾ। ਜਸਲਮੇਰ।
ਅੱਛਾ। ਤੇ। ਫੇਿਰ। ਇਹ। ਵੀ। ਉਹਦੇ। ਨਾਲ। ਚੱਲ। ਜਾਣ।
ਹਾਂ। ਪਰ। ਜਾਂਦੀ। ਨੀ। ਕਹਿੰਦੀ। ਮੈਂ। ਜਾਣਾ। ਮੈਂ। ਇੱਥੇ। ਹੀ। ਰਹਿਣਾ।
ਹਮ। ਇੱਥੇ। ਮਾਂ। ਰੋਟੀਆਂ। ਬਣਾ। ਬਣਾ। ਦੇ। ਰਹੀ। ਹੋਊਗੀ। ਨਾ। ਉੱਥੇ। ਬਣਾਣੀ। ਪਏਗੀ। ਆ।
ਹਾਂ। ਉੱਥੇ। ਬਣਾਉਣੀ। ਪੈਂਦੀ। ਆ।
ਹਾਂ। ਇਸਲਈ
ਇਹਨਾਂ। ਨੂੰ। ਕਿਹਾ। ਸੀ। ਮੈਂ। ਕਿਹਾ। ਮੈਂ। ਨੀ। ਕਰਨਾ। ਹੁਣ। ਇਹ। ਦਾ।
ਹਾਂ। ਸਹੀ। ਆ। ਫੇਿਰ। ਉਹ। ਮਾਂ। ਦੇ। ਨਾਲ। ਰਹਿੰਦੀ। ਆ। ਹੈ।
ਨਹੀਂ। ਉਹ। ਆਪਣਾ। ਉੱਪਰ। ਅੱਡ। ਹੈ। ਉਹਦਾ। ਆਪਣੇ। ਆਪ। ਰੋਟੀ। ਖਾਂਦੀ। ਆ। ਆਪਣੇ। ਆਪ ਜੋ। ਕਰ।
ਅੱਛਾ। ਮਾਂ। ਵੀ। ਨਹੀਂ। ਰਹਿੰਦੀ। ਉਹਦੇ। ਨਾਲ।
ਨਾਮ।
ਮਾਂ। ਕਿਦੇ। ਨਾਲ। ਖਾਂਦੀ। ਹੈ। ਰੋਟੀ। ਅੱਛਾ ਤੁਸੀਂ ਬਣਾਉਂਦੇ ਹੋ ਠੀਕ ਆ ਮਤਲਬ ਮਾਂ ਨਾਲ ਵੀ ਨੀ ਉਹ ਚੱਜ ਨਾਲ ਬੋਲਦੀ?
ਉਹ ਯਾਰ ਉਹ ਮਾਂ ਯਾਰ ਪਤਾ ਕੀ ਹੈ ਮਾਂ ਤੋਂ ਅਸੀਂ ਦੋਹੇ ਦੁਖੀ ਹਾਂ।
ਅੱਛਾ ਅੱਛਾ ਉਹ ਵੀ ਤਾਂ ਉੁੰਗਾਤ ਮਤਲਬ ਮ ਕਿਹਾਿਆ। ਕਿਸੇ ਪਾਸੇ ਵੀ ਨਹੀਂ।
ਹਾਂ ਕਿਸੇ ਪਾਸੇਓ ਨਹੀਂ ਉਹ।
ਹਾਂ, ਇਹੋ ਜਿਹੀਆ ਵੀ ਨਾ ਬਸ ਜ਼ਿੰਦਗੀ ਖਰਾਬ।